ਹੈਲੋ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਬਸ ਜੀ ਵਧੀਆ ਜੀ ਵਧੀਆ, ਤੁਸੀਂ ਦੱਸੋ।
ਬਸ ਹਾਂਜੀ। ਵਧੀਆ, ਹੋਰ ਠੀਕ ਨੇ ਸਾਰੇ ਘਰ
ਹਾਂਜੀ। ਸਭ ਠੀਕ ਨੇ, ਸਭ ਵਧੀਆ।
ਹੋਰ ਮੌਸਮ ਵਗੈਰਾ ਹੁਣ ਬਹੁਤ ਚੇਂਜ ਹੋ ਰਿਹਾ ਹੈ ਕਿੰਨੀ ਜ਼ਿਆਦਾ ਗਰਮੀ ਹੋ ਰਹੀ ਹੈ।
ਬਹੁਤ ਜ਼ਿਆਦਾ ਬਹੁਤ ਜ਼ਿਆਦਾ
ਹਾਂਜੀ।
ਧੁੱਪੇ ਪੈਰ ਹੀ ਨਹੀ ਰੱਖਿਆ ਜਾਂਦਾ। ਸੁਬੇ ਨੌ ਵਜੇ ਸੇ ਲੈਕੇ ਸ਼ਾਮ ਕੇ ਛੇ- ਸੱਤ ਵਜੇ ਤੱਕ ਤੋਂ, ਹਾਂਜੀ। ਬਿਲਕੁਲ, ਸਕੂਲ ਪਹਿਲੇ ਹੁੰਦਾ ਸੀ ਸਵੇਰੇ ਵੀ ਕੰਮ ਕਰ ਲਈਏ ਸ਼ਾਮ ਨੂੰ ਵੀ ਜਲਦੀ ਚਲੇ ਜਾਈਏ। ਬਾਹਰ ਪਰ ਹੁਣ ਤਾਂ ਇਤਨੀ ਗਰਮੀ ਪੈ ਰਹੀ ਹੈ, ਇਤਨੀ ਗਰਮੀ ਪੈ ਰਹੀ ਹੈ ਘਰ ਹੀ ਬਹੁਤ ਗਰਮੀ ਲੱਗ ਰਹੀ ਹੈ ਅੰਦਰ ਹੀ ਬਹੁਤ ਗਰਮੀ ਲੱਗ ਰਹੀ ਹੈ। ਦੂਸਰਾ ਗਰਮੀ ਦੇ ਨਾਲ -ਨਾਲ ਜਿਹੜਾ ਬਿਜ ਬਿਜਲੀ ਦੀ ਤੰਗ ਕਰਦੀ ਹੈਗੀ ਆ, ਨਾ ਤੇ ਕੋਈ ਪੰਖੇ -ਕੂਲਰ ਏਸੀ ਕੰਮ ਕਰਦੇ ਹਾਂ। ਗਰਮੀ ਇਤਨੀ ਹੋ ਜਾਂਦੀ ਹੈ।
ਹਾਂਜੀ। ਗਰਮੀ ਮੀਨ ਟੈਂਪਰੇਚਰ ਵੱਧ ਇੰਨਾ ਜ਼ਿਆਦਾ ਰਿਹਾ ਨਾ ਬਹੁਤ ਜ਼ਿਆਦਾ ਵਧ
ਹਾਂਜੀ। ਬਸ ਓਹੀ ਨਾ ਉਹ ਲੋਡ ਵੀ ਇੰਨਾ ਹੋ ਜਾਂਦਾ ਸਾਰਿਆਂ ਦੇ ਏ ਸੀ ਚੱਲਦੇ ਨੇ ਉਹ ਤਾਰਾਂ ਵੀ ਸ਼ੋਟ ਹੋ ਜਾਂਦੀਆਂ ਨੇ। ਬਸ ਬਹੁਤ ਪਰੇਸ਼ਾਨੀ ਹੋ ਰਹੀ ਹੈ ਅੱਜ ਕੱਲ ਤਾਂ
ਹਾਂਜੀ। ਹੋਰ ਕੀ ਐਵੇਂ ਬਸ ਦਿਲ ਕਰਦਾ ਵੀ ਬਸ ਪਾਣੀਓ ਪੀ ਜਾਓ, ਪਾਣੀਓਂ ਪੀ ਜਾਓ, ਇਨੀ ਜ਼ਿਆਦਾ ਕਿਤੇ ਟਰੈਵਲਿੰਗ ਕਰਨ ਦਾ ਨਹੀਂ ਦਿਲ ਕਰਦਾ ਹੈਗਾ ਕਿਤੇ ਵੀ ਆਉਣ -ਜਾਣ ਦਾ ਨੀ ਦਿਲ ਕਰਦਾ। ਬਸ ਏਸੀ ਚ ਬੈਠੇ ਰਹੋ। ਨਹੀਂ ਬਸ ਪਾਣੀ ਨਾਲੇ ਪਾਣੀ ਨਾਲੇ ਢਿੱਡ ਭਰੀ ਬਾਏ।
ਹਾਂਜੀ। ਉਹੀ ਨਾ ਨਾ ਬਣਾਉਣ ਦਾ ਦਿਲ ਕਰਦਾ ਤੇ ਨਾ ਖਾਣ ਦਾ ਦਿਲ ਕਰਦਾ ਹੈ। ਪਰ ਕੀ ਕਰੀਏ, ਕਰਨਾ ਪੈਂਦਾ ਪਰਿਵਾਰ ਲਈ ਤਾਂ
ਚੁੱਲੇ ਦੇ ਅੱਗੇ ਜਾਂਦੇ ਜਾਓ ਬਸ ਅੱਗ ਅੱਗ ਹੀ ਵਧਦੀ ਰਹਿੰਦੀ ਹੈ। ਮੈ ਅੰਦਰ ਵੀ
ਫਿਰ ਕਹਿੰਦੇ ਵੀ ਗਏ। ਹੀਟ ਦੀ ਲੋੜ ਪੈਂਦੀ ਹੈ ਗਰਮੀ ਚ ਤਾਂ ਹੁਣ ਹੀਟ ਦੀ ਲੋੜ ਹੀ ਨਹੀ ਹੈਗੀ ਪੂਰੀ ਹੀਟ ਆਪ ਹੀ ਪੈਦਾ ਹੋ ਰਹੀ ਹੈ।
ਹੋਰ ਕੀ, ਉਵੇਂ ਹੀ ਜਲੇ ਜਾ ਰਿਹਾ ਆਪਾਂ ਕਰ- ਕਰਕੇ ਵੀ
ਓਦੀ ਇੰਨੀ ਤੇਜ਼ ਹੁੰਦੀ ਬੁਰਾ ਹਾਲ ਬਸ ਧੁੱਪ ਚ ਤਾਂ ਬੰਦਾ ਇੱਕ ਮਿੰਟ ਵੀ ਨਹੀਂੀ ਖੜ ਸਕਦਾ ਹੈਗਾ
ਨਾ ਜੀ ਬਿਲਕੁਲ ਨਹੀਂੀ ਜਾਣਾ ਵੀ ਨਹੀਂੀ ਚਾਹੀਦਾ ਬਾਹਰ ਇਨੀ ਗਰਮੀ ਚ ਤਾਂ ਨਾ ਬਹੁਤ ਲੂ ਚੱਲ
ਉਹ ਫਿਰ ਸਕਿੰਨ ਵਗੈਰਾ ਜਿਵੇਂ ਉਹੀ ਫੇਿਰ ਓਦਾਂ ਹੀ ਸਕਿੰਨ ਵਗੈਰਾ ਖਰਾਬ ਹੁੰਦੀ ਹੋ ਫ਼ਿਰ ਬਿਮਾਰੀਆਂ ਲੱਗਦੀਆਂ ਨੇ ਕਿਉਂਕਿ ਪਰਹੇਜ਼ ਇੱਦਾਂ ਦੀਆਂ ਨੇ ਹੁਣ ਧੁੱਪ ਦੇ ਵਿੱਚ ਇਹ ਵੀ ਇਏਦਾਂ ਵੀ ਪ ਪੋਲਿਊਟਿਡ ਹੁੰਦੀ ਹੈ ਹਨਾ ਪੋਲਿਊਸ਼ਨ ਵੀ ਇਨਾ ਜ਼ਿਆਦਾ
ਬਹੁਤ ਬਹੁਤ ਜ਼ਿਆਦਾ ਬਹੁਤ
ਕੀ ਕਰ ਸਕਦੇ ਹ
ਹਜੇ ਤਾਂ ਸਟਾਰਟਿੰਗ ਹੈ ਹਜੇ ਤਾਂ ਗਰਮੀ ਵੀ ਹੋਰ ਕਿਹਾ ਜਦੋਂ ਅੱਗੇ ਅੱਗੇ ਫਿਰ ਪਤਾ ਪਤਾ ਨੀ ਕਿਆ ਹਾਲ ਹੋਣਗੇ
ਬਿਲਕੁਲ ਰੋਜ਼ ਦੱਸ ਰਹੇ ਹੈ ਬਾਰਿਸ਼ ਆਉਗੀ ਬਾਰਿਸ਼ ਆਉਗੀ ਪਤਾ ਨੀ ਕਦੋਂ ਆਉਗੀ
ਨਹੀਂ ਬਾਰਿਸ਼ ਆ ਵੀ ਜਾਂਦੀ ਹੈ ਫੇਿਰ ਵੀ ਕੁਛ ਇਨਾ ਤਾਂ ਚੇਂਜਿਸ ਬਾਰਿਸ਼ ਘੱਟ ਹੁੰਦੀ ਹੈ ਜਿਹੜਾ ਹਨੇਰੀ ਤੂਫਾਨ ਵਗੈਰਾ ਆਉਂਦੇ ਨੇ ਉਹ ਜ਼ਿਆਦਾ ਹੁੰ
ਉਹ ਜ਼ਿਆਦਾ ਨੁਕਸਾਨ ਹਾਂਜੀ ਬਸ ਉਹ ਤੇ ਨੁਕਸਾਨ ਹੀ ਹੈਗਾ ਉਹ ਕੀ ਹੈਗਾ ਇਨੀ ਦੋਪੇ ਚ ਚੱਲਦੀ ਹੈ ਹਨੇਰੀ ਸੀ ਆਉਂਦੀ ਇਨੀ ਦੋਪੇ ਚ ਉਹ ਸਾਰਾ ਬਸ ਬੁਰਾ ਹਾਲ ਗਰਮ ਹਵਾ ਹਵਾਏ ਵੀ ਗਰਮ ਹੋ ਜਾਂਦੀਆਂ ਨੇ ਗਤੀ
ਕਾਰ ਵੀ ਜਿਵੇਂ ਕਿਤੇ ਬਾਹਰ ਵੀ ਆਉਦੇ ਜਾਂਦੇ ਨਾ ਮ ਦੱਸ ਮਿੰਟ ਵੀ ਕਾਰ ਬਾਹਰ ਖੜਾ ਦੋ ਨਾ ਇਹ ਹੋ ਜਾਂਦੀ ਆ ਅੱਗ ਵਾਰੀ
ਹੋਰ ਹਾਂਜੀ ਬਿਲਕੁਲ ਬਿਲਕੁਲ ਧੋੱਪੇ ਚ ਤਾਂ ਖੜੇ ਨਹੀਂ ਕਰ ਸਕਦੇ
ਤੇ ਫੇਿਰ ਹੁਣ ਜਿਵੇਂ ਮੁੰਬਈ ਨਿਕਲ ਨੇ ਹੁਣ ਇਹਨਾਂ ਨੂੰ ਵੀ ਖਿਡਉਣਾ ਕਿੰਨਾ ਔਖਾ ਏ ਵੀ ਬਾਹਰ ਧ
ਬਹੁਤ ਜ਼ਿਆਦਾ ਹਾਂਜੀ ਬਿਲਕੁਲ ਹੈ ਬਿਲਕੁਲ ਹੈ
ਹੋਰ ਕ ਆ ਹੋਰ ਕੀ ਹੁਣ ਵਿੱਚ ਡੀਜ਼ਲ ਵਗੈਰਾ ਪੈਟਰੋਲ ਹੁੰਦਾ ਉਹ ਵੀ ਖ਼ਰਾਬ ਹੀ ਕਰਦਾ ਜਿਵੇਂ ਜ਼ਿਆਦਾ ਹੀਟ ਹੁੰਦੀ ਹੈ ਤਾਂ
ਹਾਂਜੀ ਨੁਕਸਾਨ ਹਾਂਜੀ ਬਹੁਤ ਨੁਕਸਾਨ ਆੁਸਾਨ ਹੈਗਾ
ਹੋਰ
ਔਰ ਉਹੀ ਮਜਬੂਰੀਆਂ ਨਾ ਘਰ ਖੜੀ ਅੰਦਰ ਖੜਨ ਦਿਨ ਨਾ ਹੋ ਜਾ ਤਾਂ ਫਿਰ ਉਹਹੀ ਹੈ ਨਾ ਬਾਹਰ ਖੜੀ ਰਤੀ ਹੈ ਸਾਰੇ ਸਾਰਾ ਦਿਨ ਤੋਂ
ਹੋਰ ਕੀ
ਕੀ ਕਰਿਅੇ
ਗਰਮੀ ਜਿਆਦਾ ਪੈ ਗ ਹੈ ਸਰਦੀ ਬਹੁਤ ਘੱਟ ਹੁੰਦੀ ਐ।
ਜੀ। ਗਰਮੀ ਵੱਧਦੀ ਜਾ ਰੀ ਐ।
ਹੋਰ ਵਧੀਆ ਸਰਦੀ ਚ ਚਲੋ ਐਵੇਂ ਹੁੰਦਾ ਐ ਵੀ ਬੰਦਾ ਕੱਪੜੇ ਜ਼ਿਆਦਾ ਪਾ ਲੈਂਦਾ ਗਰਮੀ ਚ ਕਿਆ ਕਰੇ?
ਗਰਮੀ ਚ ਕੀ ਕਰੇ ਸ
ਹੋ ਰਕਿਆ ਨਈ ਵੀ ਚਲੋ ਲਾਈਟ ਹੁੰਦੀ ਫੇਰ ਵੀ ਥੋੜਾ ਸਾਰੇ ਜਾਂਦਾ ਜਦੋਂ ਸਰਦੀ ਹੁੰਦੀ ਹੈ ਬਟ ਗਰਮੀ ਚ ਤਾਂ ਇਨਵਰਟਰ ਵਗੈਰਾ ਵੀ ਜਦੋਂ ਲਾਈਟ ਦਾ ਕੱਟ ਲੱਗਦਾ ਇਨਵਰਟਰ ਬੰਦ ਹੋ ਜਾਂਦਾ ਫੇਰ ਤਾਂ ਬਹੁਤ ਬੁਰਾ ਹਾਲ ਹੋ ਦਾਂ ਵੀ ਏਦਾਂ ਦੇ ਹਾਲਾਤ ਹੋਰ ਕਆ
ਬਹੁਤ ਮੁਸ਼ਕਿਲ ਐ ਗਰਮੀ ਤੇ
ਹੁਣ ਆਪਾਂ ਤਾਂ ਚਲੋ ਜਿਵੇਂ ਘਰਾਂ ਚ ਰਹਿੰਦੇ ਆ ਹੁਣ ਜਿਹੜੇ ਬਾਹਰ ਫੁੱਟਪਾਥ ਹੁਣ ਵਗੈਰਾ ਤੇ ਰੋਡ ਤੇ ਰਹਿੰਦੇ ਨੇ ਜਿਹੜੇ ਦੇਖੋ ਬਾਹਰ ਉਹਨਾਂ ਨੂੰ ਕਿੰਨਾ ਜ਼ਿਆਦਾ ਔਖਾ ਐ।
ਕਿੰਨਾ ਔਖਾ ਸਈ ਗੱਲ ਐ।
ਹਾਂ
ਬਚਾਰੇ ਆਦਮੀ ਵੀ ਕੰਮ ਤੇ ਜਾਂਦੇ ਨੇ ਜਿਹੜੇ ਮੈਂ ਕਿੰਨਾ ਮੁਸ਼ਕਿਲ ਹੈ ਜਾਣਾ ਵੀ ਜਾਣਾ ਵੀ ਉੱਧਰ ਵੀ ਗਰਮੀ ਹੁੰਦੀ ਐ ਨਾ ਤੇ ਹੁਣ ਦੁਪਹਿਰੇ ਨੂੰ ਕਸਟਮਰ ਆਉਂਦੇ ਨੇ ਦੁਕਾਨਾਂ ਤੇ ਨਾ ਨਾ ਕੰਮ ਹੁੰਦਾ, ਇਤਨੀ ਗਰਮੀ
ਦੁਪੈਰ ਨੂੰ ਕੋਈ ਨਿਕਲਦਾ ਈ ਨਈ ਸਭ ਨੂੰ ਹੁੰਦਾ ਵੀ ਚਲੋ ਸ਼ਾਮ ਨੂੰ ਮੌਸਮ ਜਦੋਂ ਸਹੀ ਜਿਹਾ ਹੋਜੇਗਾ ਥੋੜਾ ਜਿਹਾ ਫੇਰ ਜਾਵਾਂਗੇ। ਧੁੱਪ ਚ ਕੋਈ ਨਿਕਲਦਾ ਈ ਨਈ ਇੰਨਾ ਬਾਹਰ ਜਿਹਨੂੰ ਜ਼ਿਆਦਾ ਹੀ ਮਜਬੂਰੀ ਐ ਤਾਂ ਫਿਰ ਉਹਨੂੰ ਤਾਂ ਜਾਣਾ ਈ ਪੈਣਾ ਜਾਂ ਫਿਰ ਜਿਹੜੇ ਜੋਬ ਵਗੈਰਾ ਕਰਦੇ ਨੇ ਉਹਨਾਂ ਨੂੰ ਜਾਣਾ ਪੈਂਦਾ ਐ।
ਹਾਂਜੀ, ਨਿਕਲਣਾ ਵੀ ਨੀ ਚਾਹੀਦਾ ਫਾਲਤੂ ਕੀ ਨਿਕ ਨਿਕਲਣਾ ਐ ਗਰਮੀ ਤੋਂ ਜਿਤਨਾ ਬਚ ਕੇ ਰਓ ਓਨਾ ਚੰਗਾ ਐ। ਦਾ
ਹੁਣ ਦੇਖਿਓ ਬੱਚੇ ਸੰਭਾਲਣੇ ਕਿੰਨੇ ਔਖੇ ਹੋ ਜਾਣੇ ਆ ਘਰਾਂ ਚ ਹੁਣ ਛੁੱਟੀਆਂ ਪੈ ਜਾਣੀਆਂ ਨੇ ਜਦੋਂ ਸਕੂਲ ਲੱਗਣੇ ਉਦੋਂ ਹੋਰ ਵੀ ਜ਼ਿਆਦਾ ਗਰਮੀ ਹੁੰਦੀ ਐ। ਓਦੋਂ ਹੋਰ ਵੀ ਬੁਰਾ ਹਾਲ ਹੁੰਦਾ ਐ
ਓਈ ਐ ਬੱਚਿਆਂ ਨੂੰ ਬੱਚਾ ਜਾ ਕੇ ਰੱਖਣਾ ਬਹੁਤ ਜ਼ਰੂਰੀ ਐ ਬਹੁਤ ਗਰਮੀ ਇਤਨੀ ਪੈ ਰੀ ਐ, ਬਿਮਾਰੀਆਂ ਇਤਨੀ ਜਾਂਦੀਆਂ ਨੀ ਇਤਨ ਸਟਮਕ ਇਨਫੈਕਸ਼ਨ ਹੋਤੇ ਹੈ ਦਿਨੋ ਮੈਂ ਜੌੋਂਡਿਸ ਐ ਚਾਹੇ ਬਹੁਤ ਮੁਸ਼ਕਿਲ ਐ।
ਹਾਂ
ਬਸ ਪਾਣੀ ਦਾ ਧਿਆਨ ਰੱਖੋ। ਪਾਣੀ ਪੀਂਦੇ ਰੋ ਆਪਣਾ ਬੱਚਿਆਂ ਨੂੰ ਤੇ ਆਪਣਾ ਹਾਈਡ੍ਰੇਸ਼ਨ ਪੂਰਾ ਰੱਖੋ। ਡੀਹਾਈਡ੍ਰੇਸ਼ਨ ਤੋਂ ਸਾਰੀ ਬਿਮਾਰੀਆਂ ਦੀ ਜੜ ਹੈਗੀ ਆ।
ਹੋਰ ਕਿਆ ਪਾਣੀ ਤਾਂ ਵੈਸੇ ਵੀ ਜ਼ਰੂਰੀ ਹੈ। ਪਾਣੀ ਤੋਂ ਬਿਨਾਂ ਤਾਂ ਬਹੁਤ ਹੋ ਸਰਵਾਈਵ ਕਰਨਾ ਹੀ ਔਖਾ ਹੈ ਗਰਮੀ ਚ ਤਾਂ ਅਗਰ ਰੋਟੀ ਘੱਟ ਖਾ ਲਾਂਗੇ ਬਟ ਇੱਕ ਦੋ ਗਲਾਸ ਪਾਣੀ ਪੀ ਲਾਂਗੇ ਰੋਟੀ ਜਗਾ ਤੇ
ਬਿਲਕੁਲ ਹੈਗਾ ਹੀ ਐਸੇ ਰੋਟੀ ਖਾਣ ਤੋਂ ਪਹਿਲਾਂ ਪਾਣੀ ਪੀ ਲਈਏ ਤੇ ਕਿਤਨੀ ਰੋਟੀ ਖਾਈ ਜਾਂਦੀ ਆ।
ਹੋਰ ਕਿਆ
ਔਰ ਪਾਣੀ ਨਾ ਉਹ ਐਸੇ ਹੋਤਾ ਹੀ ਨਹੀਂ ਹੈ ਕਿ ਇਨਕਮਪਲੀਟ ਪੇਟ ਵੀ ਪਾਣੀ ਸ ਹੀ ਭਰ ਰਿਹਾ ਆਜ ਕੱਲ ਤੋਂ
ਹਾਂਜੀ ਹੋਰ ਕੀ
ਬਸ ਇਸ ਵੇਲੇ ਹੁਣ ਸ਼ਿਕੰਜੀ ਬਣਾਈ ਆ ਸਾਰਿਆਂ ਨੂੰ ਸ਼ਿਕੰਜੀ ਪਿਲਾਈ ਆ। ਪਰ ਸ਼ਾਮ ਨੂੰ ਫੇਰ ਉਹੀ ਠੰਡਾ ਦੁੱਧ ਆਪਣਾ ਕੋਈ ਫਲੇਵਰ ਡਾਲ ਕੇ ਆਪਣਾ ਠੰਡਾ ਦੂਧ ਦੇ ਦਿਆ। ਮਤ ਲਿਕਿਡ ਜ਼ਿਆਦਾ ਦੇਣਾ ਬੱਚਿਆਂ ਨੂੰ ਵੀ ਤੇ ਵੱਡੇ ਬਚਿਆਂ ਨੂੰ ਵੀ ਸਾਰਿਆਂ ਲਈ ਸਹੀ ਹੈ।
ਹਾਂਜੀ ਉਹੀ ਹੈ ਵੀ ਜਦੋਂ ਮੌਸਮ ਚੇਂਜ ਹੁੰਦਾ ਨਾ ਫਿਰ ਇੱਕ ਦਮ ਹੀ ਬਸ ਵੈਦਰ ਚੇਂਜ ਹੋ ਜਾਂਦਾ ਏ। ਜਦੋਂ ਸਰਦੀ ਹੁੰਦੀ ਆ ਤਾਂ ਕਈ ਵਾਰ ਉਹੀ ਤਾਂ ਵੀ ਇਕਦਮ ਹੀ ਸਰਦੀ ਹੋ ਜਾਂਦੀ ਹੈ ਫਿਰ ਗਰਮੀ ਇਕਦਮ ਹੀ ਇਨੀ ਜ਼ਿਆਦਾ ਹੋ ਜਾਂਦੀ ਹੈ।
ਹੂੰ ਏਸੀ ਵਾਲੇ ਕਮਰੇ ਚ ਬੈਠੇ ਰਹੋ ਤੇ ਬਾਹਰ ਨਿਕਲ ਕੇ ਆਓ ਇਨੇ ਨਹੀਂ ਇੱਕਦਮ ਗਰਮੀ ਲੱਗਦੀ ਹੈ ਕਿਚਨ ਚਲੇ ਜਾਓ ਇੰਨੀ ਗਰਮੀ ਹੁੰਦੀ ਹੈ। ਉਹੀ ਫਿਰ ਉਹ ਤੋਂ ਪਾਣੀ ਪੀ ਲਓ ਉਹ ਗਰਮ ਸਰਦ ਹੋ ਜਾਂਦਾ
ਹੋਰ ਕਿਆ ਔਰ ਏਸੀ ਚ ਤਾਂ ਫਿਰ ਐਵੇਂ ਵੀ ਕਿਚਨ ਚ ਤਾਂ ਜਾਓ ਨਾ।
ਨਾ ਜਾਓ ਉਹੀ ਤਾਂ ਗਲ ਐ ਨਾ ਕਿਚਨ ਚਲੇ ਜਾਓ ਤੇ ਮੁਸ਼ਕਿਲ ਹੈ ਜਾਂਦੇ ਹੀ ਤੇ ਉਹ ਮੁਕ ਮੁਸ਼ਕਿਲ ਹੈਗੀ ਆ।
ਹੋਰ ਕੀ
ਗਰਮੀ ਗਰਮੀ ਕਰਦੇ ਵੀ ਗਰਮੀ
ਇਹ ਤਾਂ ਹੈ।
ਕੱਟ ਜਾਂ
ਹੋਰ ਹਾਂਜੀ ਹਮ ਹੈ ਬਾਕੀ ਏਦਾਂ ਵੀ ਚਲੋ ਓਦਾਂ ਦਾ ਖਾਣਾ ਪੀਣਾ ਰੱਖੋ ਵਧੀਆ ਮੌਸਮ ਦੇ ਅਕੋਰਡਿੰਗ ਈ ਹੋਵੇ ਨਾ ਖਾਣਾ ਪੀਣਾ ਵੀ ਚਲੋ ਫੇਰ ਵੀ ਸਿਹਤ ਸਹੀ ਰਹਿੰਦੀ ਹੈ ਉਹਰਸ ਵੈਰਾ ਵਾਰ ਵਾਰ ਪੀ ਜਾਓ ਗਰਮੀ ਦੇ ਵਿੱਚ ਤਾਂ
ਹਾਂਜੀ ਹਾਂਜੀ
ਤੇ
ਉਹੀ ਹੈ ਨਾ ਆਪਣੇ ਹਾਈਡ੍ਰੇਸ਼ਨ
ਹੋਰ ਕਿਆ
ਤਰ੍ਹਾਂ ਫੇਰ ਲਿਕਵਿਡ ਲੋ ਥੋੜਾ ਥੋੜਾ ਨਮਕ ਚੀਨੀ ਕਾ ਗੋਲ ਜੈਸੇ ਆਪ ਓ ਆਰ ਐਸ ਕਹਿ ਰਹੇ ਹੋ ਯਹੀ ਆਪ ਨਿੰਬੂ ਪਾਣੀ ਬਣਾ ਲੋ ਆਮ ਪੰਨਾ ਬਣਾ ਲ ਲੋ ਪੁਦੀਨਾ ਡਾਲ ਲੋ ਠੰਡਾ ਹੋ ਜਾਤਾ ਹੈ ਜੈਸੇ
ਹੋਰ ਕਿਆ
ਵਧੀਆ ਹੋ ਜਾਂਦਾ ਹੈ
ਹਾਂਜੀ
ਨਾਰੀਅਲ ਪਾਣੀ ਹੈ ਠੰਡਾ ਹੋ ਹੈ ਉਹ ਵੀ ਬੋਡੀ ਕੋ ਹਾਈਡ੍ਰੇਟ ਰੱਖਦਾ
ਇਹ ਤਾਂ ਹੈ ਹਾਂਜੀ ਬਾਕੀ ਹੋਰ ਤੁਸੀਂ ਕਿਆ ਯੂਜ ਕਰਦੇ ਹੋ ਹੁਣ ਤਾਂ ਅਸ ਕੱਪੜੇ ਵਗੈਰਾ ਦਾ ਵੀ ਹੁੰਦਾ ਜ ਕੋਈ ਨਾ ਬਸ ਲੋਅਰ ਟੀ ਸ਼ਰਟ ਪਾ ਕੇ ਰੱਖੋ ਸਾਰਾ ਦਿਨ
ਬਿਲਕੁਲ ਇੱਕ ਉਤਾਰਿਆ ਦੂਸਰਾ ਪਾਇਆ ਇੱਕ ਉਤਾਰਿਆ ਦੂਸਰਾ ਪਾਇਆ ਹੋ ਤੇ ਖੁੱਲੇ ਖੁੱਲੇ ਸੇ ਕੱਪੜੇ ਹੋਂ ਬਸ ਅਬ ਤੋਂ ਐਸਾ ਹੋਤਾ ਓਰ ਹੋ ਵੀ ਪਿਓਰ ਕੋਟ ਤਨ
ਹੋਰ ਸੂਟ ਦਾ ਤਾਂ ਦਿਲ ਹੀ ਨੀ ਕਰਦਾ ਸੂਟ ਦਾ ਤਾਂ ਵੈਸੇ ਨੀ ਦਿਲ ਕਰਦਾ
ਨਹੀਂ ਕਰਦਾ ਕੀ ਕਰੀਏ ਉਹ ਫਿਟਿੰਗ ਵਾਲੇ ਆਉਂਦੇ ਪਸੀਨਾ ਹੀ ਨਹੀਂ ਸੁੱਕਦਾ ਸਾਰਾ
ਹੋਰ ਕਿਆ
ਆਪਣਾ ਲੋਅਰ ਟੀ ਸ਼ਰਟੀ ਠੀਕ ਆ
ਇੱਦਾਂ ਵੀ ਚਲੋ ਲੋਅਰ ਟੀ ਸ਼ਰਟ ਚ ਕੰਫਰਟੇਬਲ ਹੁੰਦੇ ਆ ਨਾ ਜ਼ਿਆਦਾ
ਹਾਂਜੀ ਹਾਂਜੀ ਮੁਮਕ ਨਾ ਹੋ ਫਿਰ ਉਹ
ਹ
ਕੰਫਰਟੇਬਲ ਵੀ ਨਾ ਹਉਦੀ ਹੈ ਫਿਰ ਵਹੀ ਮੁਸ਼ਕਿਲ ਜਾਂਦੀ ਹੈ ਗਮੋਆ ਇਤਨਾ ਨਿਕਲਦਾ
ਹੋਰ ਕਿਆ ਹਾਂ ਜੀ ਵੈਸੇ ਵੀ ਲੇਡੀਜ਼ ਨੂੰ ਤਾਂ ਕਿਚਨ ਦੇ ਵਿੱਚ ਸਾਰਾ ਦਿਨ ਕੰਮ ਕਰਨਾ ਹੀ ਪੈਂਦਾ ਹੈ।
ਕੰਮ ਕਰਨਾ ਹੀ ਹੈ ਦੇਖੋ ਆਪਾਂ ਆਪਣਾ ਪਰਹੇਜ਼ ਕਰ ਲਵਾਂਗੇ ਆਪਣਾ ਆਪ ਥੋੜੇ ਲਈ ਘੱਟ ਬਣਾ ਲੈਗੇ ਫਿਰ ਪਰਿਵਾਰ ਨੂੰ ਤਾਂ ਦੇਣਾ ਹੀ ਹੈ ਨਾ ਟਾਈਮ ਤੇ ਸਾਰਾ ਕੁੱਛ।
ਹੋਰ ਕਿਆ ਚਲੋ ਤੁਸੀਂ ਵੀ ਆਪਣਾ ਧਿਆਨ ਰੱਖਿਓ ਹਾਂਜੀ।
ਹੋਰ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਜੀ ਓਕੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।